ਹੈਲੋ
ਸਤਿ ਸ਼੍ਰੀ ਅਕਾਲ।
ਤੁਹਾਡੀ ਆਵਾਜ਼ ਬਹੁਤ ਧੀਰੇ ਆ ਰਹੀ ਐ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਹੁਣ ਠੀਕ ਐ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵਧੀਆ ਤੁਸੀਂ
ਵਧੀਆ ਵਧੀਆ, ਤੁਸੀਂ ਇਹਦੇ ਨਾਮ ਦੱਸ ਮੈਂ ਵਧੀਆ, ਤੁਸੀਂ ਦੱਸੋ ਤੁਸੀਂ ਕਿਵੇਂ ਔ? ਹੋਰ ਦੱਸੋ ਕੀ ਕਰਦੇ, ਨਈਂ ਹੁਣ ਕਲੀਅਰ ਐ। ਅੱਛਾ ਅੱਛਾ, ਹੋਰ ਕਿਵੇਂ ਯਾਦ ਕੀਤਾ ਅਜ ਇਨੇ ਦਿਨਾਂ ਬਾਅਦ।
ਬਸ ਅੱਜ ਮੈਂ ਕਿਹਾ ਏਦਾਂ ਹੀ ਯਾਦ ਕਰ ਲਿਆ, ਮੈਂ ਕਿਆ ਚਲੋ ਤੁਹਾਡੇ ਨਾਲ ਗੱਲ ਹੀ ਕਰ ਲਈਏ।
ਹਾਂ ਬਹੁਤ ਵਧੀਆ ਕੀਤਾ ਬਸ ਮੈਂ ਥੋੜਾ ਬਿਜੀ ਚੱਲਦੀ ਸੀ। ਤੇ ਗਰਮੀਆਂ ਦੀ ਛੁੱਟੀਆਂ ਚਲਦੀ ਫਿਰ ਕੋਈ ਨਾ ਕੋਈ ਘਰ ਆਇਆ ਗਿਆ ਰਹਿੰਦਾ।
ਹਾਂਜੀ ਹਾਂਜੀ।
ਹਾਂਜੀ ਹੋਰ ਤੁਸੀਂ ਦੱਸੋ।
ਹੋਰ ਸਭ ਵਧੀਆ ਹੋਰ ਕਿੱਦਾਂ ਦਾ ਮੌਸਮ ਐ ਤੁਹਾਡੇ
ਮੌਸਮ ਇਧਰ ਬਹੁਤ ਗਰਮੀ ਹੋਈ ਦੀ ਏਨਾਂ। ਇੰਨਨੀ ਧੁੱਪ ਨਿਕਲੀ ਨੀ ਜਾਂਦਾ ਕਿੱਥੇ ਬਾਹਰ
ਅੱਛਾ ਉੱਥੇ ਤਾਂ ਬਹੁਤ ਬਾਰਿਸ਼ਾਂ ਬਹੁਤ ਬਾਰਿਸ਼ ਹੋ ਰਹੀ ਐ, ਵਧੀਆ ਮੌਸਮ ਹੋਇਆ ਦਾ। ਹਾਂ, ਹਾਂ ਇੰਨੀ ਗਰਮੀ ਪੈ ਰਹੀ ਸੀ ਹੁਣ ਤੇ ਬਿਲਕੁਲ ਠੰਢ ਲੱਗ ਗਈਏ ਪੱਖੇ ਦੀ ਵੀ ਲੋੜ ਨਈ ਏ।
ਅੱਛਾ ਨਈਂ ਸਾਡੇ ਥ ਇੱਥੇ ਤਾਂ ਇੰਨੀ ਗਰਮੀ ਹੋਈ ਦੀ ਐ, ਨਿਕਲਿਆ ਈ ਨਈਂ ਜਾਂਦਾ, ਚਲੋ ਬੰਦਾ ਸ਼ਾਮ ਵੇਲੇ ਥੋੜਾ ਕੰਮ ਕਰ ਆਂਦਾ ਮਾਰਕੀਟ ਦਾ। ਪਰ ਸ਼ਾਮੀ ਵੀ ਐਵੇਂ ਇੰਨੀ ਤਪਸ਼ ਰਹਿੰਦੀ ਐਨਾ
ਅੱਛਾ, ਅਰੇ ਇਸ ਵਾਰ ਤੇ ਮਤਲਬ ਕਿ ਇੱਧਰ ਇੰਨੀ ਗਰਮੀ ਪਈ ਵੀ ਨੀ ਐ ਕਿ ਉਸਦੇ ਪੱਖੇ ਵਿੱਚ ਹੀ ਅਸੀਂ ਟਾਈਮ ਪਾਸ ਕਰ ਲਿਆ, ਏਸੀ ਦੀ ਵੀ ਲੋੜ ਨਈ ਪਈ ਸਾਨੂੰ।
ਅੱਛਾ! ਤਾਂਨੂੰ ਤੋਂ ਬਹੁਤ ਸਹੀ ਐ ਇੱਧਰ ਤਾਂ ਮਤਲਬ ਆਜ ਤਾਂ ਚਲੋ ਤਾਂ ਵੀ ਮੌਸਮ ਥੋੜ੍ਹਾ
ਅੱਛਾ ਨ੍ਹੀਂ ਸਾਡੇ ਆਸ ਤੇ ਚਲੋ ਤਾਂ ਵੀ ਕੱਲ੍ਹ ਮਲੋਂ ਬੈਟਰ ਐ ਬਟ ਜਿਹੜੀ ਸੰਡੇ ਸੀ ਧੁੱਪ ਉਹ ਤਾਂ ਬਹੁਤ ਤੇਜ਼ ਸੀ ਐਵੇਂ ਜਿਵੇਂ ਮਤਲਬ ਅਸੀਂ ਨੇੜੇ ਮਤਲਬ ਲੋਕਲੀ ਗੁਰਦੁਆਰਾ ਸਾਹਿਬ ਗਏ ਸੀ ਤੇ ਐਵੇਂ ਸਾਡੀ ਕਿਨ ਐਵੇਂ, ਇੱਕ ਦਮ ਰੈਡ ਹੋਗਈ ਜਿਵੇਂ ਕੋਈ ਮਤਲਬ ਇੰਨਾ ਸੇਖ, ਧੁੱਪ ਸੀ ਸੰਡੇ ਦਾ, ਮਤਲਬ ਕਹਿਣ ਦੀ ਵੀ ਹੱਦ ਨ, ਹਾਂਜੀ, ਹੋਰ ਬਸ, ਬੜੇ ਦੂਰੋਂ ਤੋਂ ਤੁਹਾਡੀ ਆਵਾਜ਼ ਆ ਰਹੀ ਦੂਰ,
ਹੋਣ ਆਰਹੀ ਹੈ, ਕਲੀਅਰ।
ਹਾਂ, ਹਾਂ ਹੁਣ ਕਲੀਅਰ ਹੈ,
ਅੱਛਾ, ਅੱਛਾ ਉਹ ਬਸ ਥੋੜਾ ਨੈਟਵਰਕ ਇਸ਼ੂ ਹੈ ਨਾ, ਤਾਂ ਕਰਕੇ ਆਵਾਜ਼, ਜੀ ਏਦਾਂ ਹੋ, ਜੀ ਹਾਂਜੀ,
ਹੋਰ ਦੱਸੋ, ਬੱਚੇ ਠੀਕ ਨੇ,
ਹਾਂਜੀ, ਹਾਂਜੀ ਵਧੀਆ ਤੁਸੀਂ ਸੁਣਾਓ
ਬਸ ਵਤੀਆ ਬੈਠੇ ਦਿਨ ਨਾਨੀ ਘਰ, ਗੇ ਦਿਨ ਛੁੱਟੀਆਂ ਪਈਆਂ ਦੀ ਸੀ ਮਗਰ, ਅਸੀੇ ਜਾਣੇ ਆ ਕਿੱਥੇ?
ਅੱਛਾ
ਤੇ ਨਾਨੀ ਘਰ ਭੇਜਦਾ।
ਅਛ, ਮੈਂ ਕਿਹ ਰ ਸੀ ਕਿ ਉਸ ਕੱਲਾਕਾਰ ਨੂੰ ਉੱਪਰ ਦਰਬਾਰ ਸੈਬ
ਹਾਂ, ਜ਼ਰੂਰ ਮੈਂ ਤਾਂ ਸਗੋਂ ਕਦੋਂ ਦੀ ਸੋਚ ਰਹੀ ਹਾਂ, ਬਸ ਇਕੱਲੇ ਕਰਕੇ ਜਾਣ ਹੀ ਨਹੀਂ ਹੋ ਰਿਹਾ। ਕੋਈ ਸਾਥ ਨਹੀਂ ਹੈਗਾ ਸੀ, ਦੱਸੋ ਤੁਸੀਂ ਕਦੋ ਤੋਂ?
ਘਰ ਇੱਕ ਦਿਨ ਸਟੇ ਲੈ ਲਵਾਂਗੇ, ਉਸ ਤੋਂ ਬਾਅਦ ਫਿਰ ਚੱਲਾਂਗੇ। ਤੁਹਾਨੂੰ ਕੋਈ ਇਤਰਾਜ ਤਾਂ ਨਹੀਂ ਹੈ, ਕਿ ਮੈਂ ਤੁਹਾਡੇ ਘਰ ਇੱਕ ਦਿਨ ਰੁਕ ਜਾਵਾਂਗੀ ਤੇ।
ਨਹੀਂ, ਨਹੀਂ ਕੈਸੀ ਗੱਲਾਂ ਕਰਦੇ ਹੋ? ਸਾਡੇ ਤੋਂ ਵੀ ਐਇਯੋ ਹੋਏਗਾ, ਆਪਣੇ ਆਪਨੀਆਂਗੱਲਾਂ ਕਰੋ।
ਹਾਂਜੀ, ਹਾਂਜੀ ਨਹੀਂ ਫਿਰ ਵੀ ਪੁੱਛਣਾ ਫਰਜ ਬਣਦਾ ਏ।
ਨਹੀਂ, ਨਹੀਂ ਤੁਹਾਡਾ ਆਪਣਾ ਘਰ ਹੈ, ਦੇਖੋ ਤੁਸੀਂ ਜਦੋਂ ਮਰਜ਼ੀ ਆਓ। ਮੋਸਟ ਵੈਲ ਵੈਲਕਮ ਬਣਦਾ।
ਹਾਂਜੀ, ਦੱਸੋ ਨਾ ਫਿਰ ਕਿੱਦਾਂ ਜਾਵਾਂਗੇ?
ਤੁਸੀਂ ਦੱਸੋ, ਕਦੋਂ ਪਲੈਨ ਬਣਾ ਰਹੇ ਹੋ? ਮੈਂ ਤਾਂ ਬਸ ਆਸ ਵਿੱਚ ਬੈਠੀ ਹਾਂ, ਕੋਈ ਪੁਛੇ
ਹਾਂ ਤੇ। ਤੁਸੀਂ ਮੈਨੂੰ ਦੱਸੋ ਕਿ ਕੀ ਕਿਸ ਤਰਹ ਜਾਈਏ? ਟ੍ਰਰੇਨ ਤੇ ਜਾਈਏ, ਕੈਬ ਬੁੱਕ ਕਰੀਏ।
ਵੈਸੇ ਅਹ। ਦੇਖੋ, ਕੈਬ ਦਾ ਤਾਂ ਚਲੋ ਕੈਬ ਵੀ ਓਇਓ ਹੋਈ, ਉਹਨੇ ਵੀ ਉੱਥੋਂ ਤਾਰ ਦੇਣਾ, ਜਾ ਕੇ ਟ੍ਰੇਨ ਨੇ ਵੀ ਸਾਨੂੰ। ਕ੍ਰਿਸ਼ਨ ਤੋਂ ਸਾਧ ਦੇ ਨਾਲ ਜਾ ਕੇ। ਅਗਰ ਅਸੀਂ ਆਪਣੀ ਗੱਡੀ ਕਰ ਲਈਏ, ਮੈਨੂੰ ਲੱਗਦਾ, ਉਹ ਜ਼ਿਆਦਾ ਬੈਟਰ ਰਹੇਗਾ ਸਾਨੂੰ
ਹਾਂਜੀ, ਹਾਂਜੀ ਤੇ ਭਾਜੀ ਲੈ ਚੱਲਣਗੇ ਸਾਨੂੰ,?
ਮਤਲਬ ਪਰਸਨਲ ਹਾਂ, ਉਹੀ ਤਾਂ ਮੈਂ ਗੱਲ ਕਰਦੀ ਹਾਂ। ਹਾਂ, ਹਾਂ ਇਹ ਤਾਂ ਲੈ ਜਾਣਗੇ, ਬਸ ਦੇਖੋ ਡੇ, ਟ ਕੁਛ ਇਦੋਂ ਆ। ਅ ਫ ਟਰਾਈ ਕਰਨਾ, ਮਤਲਬ ਅ ਸੈਟਰਡੇ। ਸੈਟਰਡੇ ਸੰਡੇ ਹੋ ਜ਼ੇ ਬਸ, ਇਹ ਡੇਟ ਨੂੰ ਫ ਹੁੰਦੇ ਨੇ।
ਫ ਮੈਂ ਦਿਨ ਪਹਿਲੇ ਆ ਜਾਵਾਂਗੀ। ਭਾਜੀ।
ਹਾਂ, ਹਾਂ ਨਹੀਂ ਤੁਸੀਂ ਦੋ ਦਿਨ ਪਹਿਲੇ ਆਓ ਨਾ, ਤੁਸੀਂ ਮੇਰੇ ਕੋਲ ਵੀ ਤਾਂ ਰਹ ਨਾ ਫਿਰ।
ਹਾਂ, ਉਹ ਤੇ ਮੈਂ।
ਆਹ।
ਏ ਲੈਜੋ ਲੈ, ਸ਼ੋਗ ਵਗੈਰਾ ਕਰਵਾ।
ਹਾਂ ਜ਼ਰੂਰ,, ਜ਼ਰੂਰ ਤੁਸੀਂ ਦੋ, ਤਿੰਨ ਦਿਨ। ਪਹਿਲੇ ਆਓ ਮੇਰੇ ਕੋਲ ਰਹੋ, ਪਹਿਲੇ ਤੁਸੀਂ ਇਥੇ ਰਾਮ। ਹਾਂ ਇੱਥੇ ਬਹੁਤ ਅੱਛੇ ਹੁੰਦੇ ਨੇ, ਈਵਨ ਇੱਥੇ ਤਾਂ ਜਿਵੇਂ ਕਈ ਕੈਂਪ। ਜਿਵੇਂ ਨਾ ਸਾਡੇ ਮਤਲਬ ਨੇੜੇ ਤੇੜੇ ਜਿਵੇਂ, ਅਹ ਛੋਟੇ ਮੋਟੇ ਜਿਵੇਂ ਮੋਲ ਹੋ ਗਏ, ਜਿਵੇਂ ਵਿਸ਼ਾਲ ਹੋਏ। ਏਦਾਂ ਇਦਾਂ ਦੇਓਗੇ ਮਤਲਬ ਉੱਥੇ ਕੱਪੜੇ ਮਤਲਬ ਨਹੀਂ ਪ। ਵਧੀਆ ਲੱਗਦੇ, ਬਟ ਸਾਡੇ ਇੱਥੇ ਤੋਂ ਉਹ ਵੀ ਇੰਨੇ ਵਧੀਆ ਹੁੰਦੇ ਨੇ ‌। ਮਤਲਬ ਜਿਹੜਾ ਵੀ ਆਉਂਦਾ ਨਾ, ਇੰਨੀ ਮਤਲਬ। ਮਤਲਬ ਬਹੁਤ ਉਹ ਕਰਦਾ ਵੀ ਹਾਂ, ਤੁਹਾਡੇ ਇੱਥੇ ਵਰਾਇਟੀ ਹੈ ਵੀ।
ਹਾਂ ਮੈਂ ਸੁਣੀ ਸੂ ਉਹ ਸੂਟਾਂ ਦੀ ਵਰਾਇਟੀ ਤੇ ਬਹੁਤ ਜ਼ਿਆਦਾ ਵਦਾ। ਜੋ ਪੰਜਾਬ ਦੇ ਸੂਟ ਨੇ। ਉਹ ਪੰਜਾਬ ਦੇ ਹੀ ਨੇ, ਉਹ ਅਦਰ ਸਟੇਟ ਚ ਉਹ ਸੂਟ ਨਹੀਂ ਹੈਗੇ। ਹੁਣ ਸਾਡੇ ਇੱਧਰ ਨੀ ਵਧੀਆ ਮਿਲਦੇ ਇਨੇ ਵਧੀਆ ਹੀ ਪੇ ਵਾਲੇ। ਇੱਧਰ ਸਾਰੇ ਪੇਂਡੂ ਪਾਉਂਦੇ ਨੀ ਹੈਗੇ। ਉਹਦੇ ਮਿਲਦੇ ਨੇ ਉਹ ਨੀ ਪਸੰਦ ਆਉਂਦੇ। ਤੇ ਮੈਂ ਸੋਚਿਆ ਸੀ ਕਿ ਚਲੋ ਪੰਜ, ਛੇ ਸੂਟ ਇਕੱਠੇ ਮੈਂ ਲੈ ਹੀ ਜਾਵਾਂ ਆਪਣੇ ਲਈ ਰ ਫਿਰ ‌। ਅਹ ਆਪਣੇ ਰਿਸ਼ਤੇਦਾਰਾਂ ਵਾਸਤੇ ਵੀ, ਮੰਮੀ ਵਗੈਰਾ ਵਾਸਤੇ ਵੀ ਲੈ ਜਾਵਾਂਗੀ।
ਬ ਸਗੋਂ ਸਾਡੇ ਹੱਥੇ ਤਾਂ ਇੱਕ ਟਰੈਂਕ। ਹੋਲ ਸੇਲ ਦਾਨ ਇਕੱਠਾ ਕੱਪੜੇ ਲਿਆਂਦੇ ਨਾ ਤੁਹਾਨੂੰ ਇੱਕ ਹੋਲਸੇਲ ਦੇਖ ਲਿਆ। ਜਿਵੇਂ ਤੁਸੀਂ ਇਕਠੇ ਪੀਸ ਚੁੱਕੋਗੇ ਨਾ ਦੋ ਤੋਂ ਤਿੰਨ।
ਹੂੰ-ਹੂੰ, ਤੇ ਮੈਂ ਸੁਣਿਆਂ ਇੱਧਰ ਤੁਹਾਡੇ ਇੱਧਰ ਵੀ ਕੋਈ ਏਰੀਆ ਹੈਗਾ ਉਹ ਬਿਲਾਸਪੁਰ ਸਾਈਡ ਉੱਧਰ ਬੜੇ ਸੋਹਣੇ ਸੂਟ ਮਿਲਦੇ ਨੇਂ।
ਹਾਂਜੀ-ਹਾਂਜੀ ਇੱਧਰ ਈ ਪੈਂਦਾ ਉਹ।
ਅੱਛਾ-ਅੱਛਾ ਉਹ ਦੂਰ ਹੈਗਾ ਆਪਣੇ ਪਿੰਡ ਤੋਂ?
ਨਈਂ-ਨਈਂ ਦੂਰ ਨੀ ਐ ਮਤਲਬ ਐ ਲੱਗਦਾ ਮਤਲਬ, ਨਾਲ ਹੋ ਗਏ ਖੁਦ ਜਾਈਏ ਤਾਂ ਤੁਹਾਨੂੰ ਅੱਧਾ ਕ ਘੰਟਾ ਲੱਗਣਾ ਜਾਂਦਿਆ, ਜੇਕਰ ਉਹਦੇ, ਸੇ ਤੋਂ ਜਾਈਏ, ਫ਼ੇਰ ਤੁਹਾਨੂੰ ਪਹਿਲੇ ਪਿੱਛੇ ਨੂੰ ਜਾਣਾ ਪੈਣਾ ਪੂਰਾ ਸਟੇਸ਼ਨ। ਫ਼ੇਰ ਸਟੇਸ਼ਨ ਨੂੰ ਵੀ ਸਾਡੇ ਘਰ ਦੇ ਅੱਗੋਂ ਈ ਲਿਆ ਕੇ ਦੇਣਾ ਵੇ ਮਤਲਬ, ਸਾਡੀ ਸਟੇਸ਼ਨ ਸਾਡੇ ਪਿੱਛੇ ਵਾਲੇ। ਤੇ ਉਹ ਬਿਲਾਸਪੁਰ ਸਾਡਾ ਅੱਗੇ ਵਾਲੇ, ਤੁਸੀਂ ਅਗਰ ਸਿੱਧਾ ਡਾਇਰੈਕਟ ਘਰੋਂ ਆਈਏ, ਮਤਲਬ ਫ਼ੋਟੋ ਵਗੈਰਾ ਜਾਂਂ ਆਪਣੀ ਹੁਣ ਵੈਸੇ ਮੈਂ ਤਾਂ ਆਪਣੇ ਵਹੀਕਲ ਤੇ ਜਾਂਨੀ ਆਂ, ਐਕਟਿਵਾਂ ਤੇ ਨਾਲ ਮੇਰੀ ਭੈਣ ਵਗੈਰਾ ਹੋ ਜਾਂਦੀ ਏ, ਸਾਥ ਹੋ ਜਾਂਦੇ ਇਹਨਾਂ ਕ, ਤੇ ਅਗਰ ਆਣਾ, ਟ੍ਰੇਨ ਤੇ ਫਿਰ ਉਹਦੇ ਸਾਨੂੰ ਮਤਲਬ, ਚਾਲੀ ਕੁ ਮਿੰਟ ਲੱਗਦੇ ਨੇਂ ਐਕਸਟਰਾ।
ਅੱਛਾ-ਅੱਛਾ-ਅੱਛਾ। ਫੇਰ ਵੀ ਤੁਸੀਂ ਮਤਲਬ ਕਿ ਮੈਂ ਆਵਾਂਗੀ ਨਾਂ ਤੇ ਮੈਨੂੰ ਲੈ ਚਲਣਾ, ਮੈਂ ਉੱਧਰੋਂ-ਉਧਰ ਹੋਗੇ ਸੂਟ ਲੈ ਲੈਣੇ ਨੇ।
ਹਾਂ-ਹਾਂ ਜ਼ਰੂਰ ਤੁਸੀਂ, ਤੁਸੀਂ ਇਕੱਲੇ ਈ ਹੋਵੋਗੇ ਨਾਂ ਫੇਰ ਤਾਂ ਭਾਵੇਂ ਅਸੀਂ ਤੁਹਾਨੂੰ ਆਪਣੀ ਵੀਹੀਕਲ ਤੇ ਚਲੇ ਚੱਲਾਂਗੇ, ਐਕਟਿਵਾ ਤੇ।
ਹਾਂਜੀ ਹਾਂ, ਹਾਂਜੀ-ਹਾਂਜੀ ਤੁਸੀਂ ਮੈਨੂੰ ਲੈ ਚੱਲਣਾ ਫਿਰ ਆਪਾਂ ਐਕਟਿਵਾ ਤੇ ਤਾਂ ਚਲੇ ਜਾਵਾਂਗੇ ਫਿਰ ਆਣ ਵੇਲੇ
ਨਈਂ, ਆਣ ਵੇਲੇ ਦੀ ਸਮਾਨ ਉਹ ਪਤਾ ਐ ਕਿ ਉਹ ਘਰੇ ਵੀ ਭੇਜ ਦਿੰਦੇ ਨੇਂ ਅਗਰ ਤੁਹਾਡੇ ਕੋਲ ਬਕੈਦਾ, ਅਗਰ ਤੁਹਾਡੇ ਕੋਲ ਮਤਲਬ ਦਸ-ਹਜ਼ਾਰ ਤੋਂ ਕੁਛ ਤੁਸੀਂ ਜਿਆਦਾ ਸ਼ੋਪਿੰਗ ਕੀਤੀ ਮੰਨ ਲਓ, ਤੁਸੀਂ ਜਿਆਦਾ ਕੱਪੜੇ ਲੈ ਰਹੇ ਓ। ਤੇ ਉਹ ਹਾਂਜੀ ਤੁਹਾਡੀ ਆਵਾਜ਼ ਨੀਂ ਆ ਰਹੀ।
ਨਈਂ ਮੈਂ ਕਹਿ ਰਹੀ ਆ ਸੀ ਕਿ ਜਿੱਦਾਂ ਕਿ ਆਪ ਆਪਾਂ ਉਹਦੇ ਕੋਲ ਸੂਟ ਲਵਾਂਗੇ ਤਾਂ ਸਾਨੂੰ ਹੋਮ ਸਰਵਿਸ ਵੀ ਪ੍ਰੋਵਾਈਡ ਕਰ ਦੇਣਗੇ ਨਾਂ ਛੱਡਣ ਦੀ।
ਹਾਂਜੀ ਮੈਂ ਓਹੀ ਗੱਲ ਤਾਂ ਤੁਹਾਨੂੰ ਕਹਿ ਰਹੀ ਆਂ, ਅਗਰ ਤੁਸੀਂ ਜਿਵੇਂ ਜ਼ਿਆਦਾ ਕੱਪੜਾ ਲਓਗੇ ਦਸ ਹਜ਼ਾਰ ਤੋਂ ਉੱਪਰ ਤੁਹਾਡੇ ਪਹੁੰਚ ਦੇ ਨੇਂ ਕੱਪੜੇ, ਫੇਰ ਉਹ ਤੁਹਾਨੂੰ ਤੁਹਾਡਾ ਕੱਪੜਾ ਤੁਹਾਡਾ ਘਰ ਆਪੇ ਪਹੁੰਚਾ ਦੇਣਗੇ ਨਾਲੇ ਵੈਸੇ ਵੀ ਜਾਨ ਖਾਨੇ ਅਸੀਂ ਓਧਰੋਂ ਈ ਜਾਂਨੇ ਆਂ ਕੋਈ ਵੀ ਵਿਆਹ ਢੰਗ ਹੁੰਦਾ, ਤੇ ਅਸੀਂ ਉੱਧਰੋਂ ਈ ਉੱਧਰ ਈ ਜਾਂਨੇ ਆਂ ਕੱਪੜੇ ਕੁਪੜੇ ਰਹਿਣ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਨੇਂ ਓਦਾਂ ਵੀ, ਮਤਲਬ ਪਹੁੰਚਾ ਦਿੰਦੇ ਨੇਂ ਘਰ।
ਅੱਛਾ ਅੱਛਾ ਮੈਂ ਕਿਹਾ ਉਹ ਮੇਰੀ ਭੈਣ ਦੀ ਉਹ ਨਨਾਨ ਦੀ ਕੁੜੀ ਦਾ ਵੀ ਵਿਆਹ ਵੇਲੇ ਨਾਂ, ਮੈਂ ਸੋਚਦੀ ਸੀ ਕਿ ਉਹ ਮੈਂ, ਬੱਸ ਪੰਦਰਾਂ ਸੌ ਤੋਂ ਦੋ ਦਿਨ ਲਈ।
ਹਾਂ ਨਈਂ ਕੋਈ ਨੀਂ ਤੁਸੀਂ ਆਓ ਏਧਰ ਤੇ ਸਗੋਂ ਤੁਹਾਡੇ ਭਾਨੇ ਮੈਂ ਵੀ ਚੱਲ ਜਾਗੀ ਮੈਂ ਵੀ ਕਦੋਂ ਤੋਂ ਸੋਚ ਰਹੀ ਸੀ ਜਾਣਾ ਜਾਣਾ ਕੱਪੜਾ, ਲਿਆਉਣਾ ਉਥੋਂ ਸਸਤਾ ਮਿਲ ਜਾਂਦੇ ਇੱਕ ਤਾਂ।
ਹਾਂਜੀ ਹਾਂਜੀ ਹੁਣ ਮੈਂ ਆਨਾ ਮੇ ਕੋਲ ਬਥੇਰੇ ਮੈਨੂੰ ਔਡਰ ਆ ਣੇ ਨੇਂ ਸੂਟਾਂ ਦੇ, ਮੈਂ ਤੇ ਲਾਸਟ ਟਾਈਮ ਵੀ ਆਪਣੇ ਲਈ ਲੈ ਕੇ ਕੇ ਗਈ ਸੀ ਉਹ ਮੈਨੂੰ ਇੱਕ ਸੂਟ ਨੀਂ ਮਿਲਿਆ। ਸਾਰੇ ਸੂਟ ਮੇਰੇ, ਉਹ ਵੰਡੀਦੇ। ਨਈਂ ਨਈਂ ਮੇਰੇ ਆਪਣੇ ਹੀ ਬੰਦੇ ਚੱਕ ਕੇ ਲੈ ਜਾਂਦੇ ਨੇਂ। ਉਹ ਕਹਿ ਰਹੇ ਨੇਂ, ਤੇਰੇ ਤੇ ਨਿੱਤ ਚੱਕਰ ਲੱਗਦੇ ਨੇਂ, ਤੂੰ ਸਾਨੂੰ ਈ ਦੇ ਦੇ।
ਹਾਂ, ਤੇ ਤੁਸੀਂ ਐਵੇਂ ਕਰੋ ਨਾ ਤੁਸੀਂ ਜੇ ਜਾਓਗੇ ਨਾਂ ਤੁਸੀਂ ਉਹਨਾਂ ਕੋਲ ਨਾਂ ਆਪਣਾ ਗਰੁੱਪ ਦਾ ਨੰਬਰ ਲੈ ਲੋ ਗਰੁੱਪ ਚ' ਜੁਆਇਨ ਕਰਾ ਲਓ ਉਹਨਾਂ ਨੂੰ।
ਹਾਂਜੀ ਓ ਜਿੱਦਾਂ ਕਿ ਮੈਂ ਲਾਸਟ ਟਾਇਮ ਤੋਂ ਵੀ ਹੁਣ ਮੈਂ ਵਿੱਚੋਂ ਦੀ ਮੈਂ ਸੂਟ ਮੰਗਵਾਏ ਸੀ, ਮੈਂ ਕਿਹਾ ਚਲੋ ਐਵੇਂ ਸੂਟ ਲੈ ਕੇ ਜਾਂਦੇ ਨੇਂ। ਮੈਂ ਸੇਲ ਕਰਨ ਵਾਸਤੇ ਮੰਗਵਾਏ, ਜਦੋਂ ਸੇਲ ਕਰਨ ਵਾਸਤੇ ਮੰਗਵਾਏ ਕਿਸੇ ਨੇਂ ਨੀਂ ਖਰੀਦੇ।
ਨਈਂ ਤੁਸੀਂ ਏਦਾਂ ਕਰੋ ਜਿਵੇਂ ਤੁਸੀਂ ਕਹਿ ਰਹੇ ਓ ਤੁਹਾਡੇ ਸੂਟ ਨਹੀਂ ਬਚਦੇ। ਤੁਸੀਂ ਇਹਨਾਂ ਦੇ ਗਰੁੱਪ ਵਿੱਚ ਐਡ ਹੋਜੋ, ਇਸ ਵਾਰੀ ਮੈਂ ਜਾਵਾਂਗੀ ਨਾਂ ਮੈਂ ਭਾਜੀ ਨੂੰ ਕਹਿ ਦਾਂਗੀ। ਤੁਹਾਨੂੰ ਐਡ ਕਰ ਲੈਂਨਗੇ ਗਰੁੱਪ ਵਿੱਚ, ਤੇ ਫੇਰ ਉਹ ਜਿਵੇਂ ਜਿਵੇਂ ਨਵਾਂ ਸਟੋਕ ਪਾਉਂਦਾ ਹੈ ਹਾਂ ਉਹ ਜਿਵੇਂ ਨਵਾਂ ਸਟੋਕ ਪਾਉਂਦੇ ਹੈ ਨਾ ਤੇ ਉਹ ਕਸਟਮਰ ਪਹਿਲਾਂ ਹੀ ਆਪਣਾ ਰਖਵਾ ਕੇ ਰੱਖ ਲੈਂਦੇ ਫੇਰ ਅਗਰ ਤੁਹਾਡਾ ਜਿਵੇਂ ਕਸ ਜਿਵੇਂ ਕਸਟਮਰ ਦਾ ਨਾਮ ਦਸ ਹਜ਼ਾਰ ਤੋਂ ਜ਼ਿਆਦਾ ਹੈ ਤੇ ਤੁਹਾਨੂੰ ਜਾਣ ਦੀ ਵੀ ਲੋੜ ਨ ਉੱਧਰ ਉਹ ਤੁਹਾਨੂੰ ਮਤਲਬ ਘਰ ਹੀ ਤੁਹਾਨੂੰ ਹੈਂਡ ਓਵਰ ਕਰ ਜਾ ਣਗੇ ਰਹਿੰਦੀ ਅਗਰ ਜ ਅਗਰ ਤੁਹਾਡਾ
ਕਿਹਾ ਵੇ
ਹਾਂ ਅਗਰ ਤੁਹਾਡਾ ਜਿਵੇਂ ਜ਼ਿਆਦਾ ਦੂਰ ਪੈ ਰਿਹਾਵੇ ਜਿਵੇਂ ਬਿਲਾਸਪੁਰ ਤੋਂ ਜਿਵੇਂ ਦਿੱਲੀ ਸਾਈਡ ਹੋ ਗਿਆ ਯੂਪੀ ਸਾਈਡ ਹੋ ਗਿਆ ਫਿਰ ਤੁਹਾਨੂੰ ਓਦੇਂ ਸ ਸ਼ਿਪਿੰਗ ਦੇ ਚਾਰਜਸ਼ੀ ਅਲਗ ਲੱਗਣਗੇ ਓਦਾਂ ਤੁਹਾਨੂੰ ਬਿਲਕੁਲ ਠੀਕ ਹੈ
ਹਾਂ ਇਹ ਤੇ ਵਧੀਆ ਫਿਰਮੈਂ ਉੱਧਰੋਂ ਦੀ ਲੈ ਕੇ ਸਿੱਧਾ ਆਪਣੇ ਉੱਥੇ ਹੀ ਉਹ ਕਰਵਾ ਦੇਵੰਨਗੀ
ਦਸ ਟਿਗ ਹਾਂਜੀ ਹਾਂਜੀ ਚਲੋ ਫਿਰ ਤੁਸੀਂ ਆਓ ਮੈਨੂੰ ਦੱਸੋ ਸੋ ਕਦੋਂ ਪਲੈਨ ਬਣਾ ਰਹੇ ਹੋ
ਹ ਹਾਂ
ਹਨਾ ਤੇ ਮੈਨੂੰ ਹਾਂ ਮੈਨ ਇੱਕ ਵਾਰੀ ਮਤਲਬ ਸਹੀ ਕਨਫਰਮ ਕਰਾ ਕਿਊ ਕਦੋਂ ਆ ਰਹੇ ਓ ਤੁਸੀਂ ਤੇ ਮੈਂ ਉਸ ਹਿਸਾਬ ਨਾਲ ਮਤਲਬ ਪਲੈਨਿੰਗ ਕਰ ਲਾਂਗੀ ਇੱਧਰ ਦੀ ਠੀਕ ਹੈ
ਠੀ ਠੀਕ ਹੈ ਜੀ ਹਾਂਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ